ਹੈਲੋ, ਸਤਿ ਸ੍ਰੀ ਅਕਾਲ ਦੀ।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
ਵਧੀਆ, ਤੁਸੀ ਸੁਨਾਓ ਤੁਸੀ ਠੀਕ ਓ?
ਹਾਂਜੀ-ਹਾਂਜੀ, ਵਧੀਆ ਜੀ।
ਘਰ-ਪਰਵਾਰ ਸਭ ਠੀਕ ਐ?
ਹਾਂਜੀ-ਹਾਂਜੀ, ਸਭ ਵਧੀਆ ਜੀ।
ਹੋਰ ਬ੍ਰੇਕਫਾਸਟ ਹੋ ਗੇਆ?
ਹਾਂਜੀ, ਹੋ ਗੇਆ ਜੀ।
ਹੋਰ ਦੱਸੋ, ਮੈਂ ਤੇ ਤਾਨੂੰ ਤਾਂ ਫੋਨ ਕੀਤਾ ਸੀ, ਮੈਂ ਕੇਆ ਮੈਂ ਕੋਲੇਜ ਜਾ ਰੀ ਸੀ ਮੈਂ ਕੇਆ ਪੁੱ ਛਾ ਦੀਦੀ ਨੂੰ, ਕਿ ਤੁਸੀ ਪਬਲਿਕ ਟਰਾਂਸਪੋਰਟ ਯੂਜ ਕਰਦੇ ਓ ਕਿ ਅਪਨਾ ਵਹੀਕਲ ਯੂਜ਼ ਕਰਦੇ ਓ, ਅਪਨੇ ਤੇ ਜਾਂਦੇ ਓ।
ਦੋਨੋਂ ਈ ਦੇਖੋ ਯੂਜ਼ ਕਰ ਲੀਦਾ ਜਦੋਂ ਸਾਨੂੰ ਕਾਹਲੀ ਹੁੰਦੀ ਐ ਜਾਦਾ ਤੇ ਫੇਰ ਅਸੀ ਆਪਣੇ ਵੀ ਵਹੀਕਲ ਤੇ ਚਲੇ ਜਾਂਨੇ ਹੁੰਨੇ ਆਂ ਤੇ ਜੇ ਸਾਡੇ ਕੋ ਟਾਈਮ ਹੁੰਦਾ ਐ, ਫੇਰ ਪਬਲਿਕ ਟਰਾਂਸਪੋਰਟ ਤੇ ਚਲੇ ਜਾਂਨੇ ਹੁੰਨੇ ਆਂ।
ਹਾਂ ਸਈ ਐ, ਪਬਲਿਕ ਟਰਾਂਸਪੋਰਟ ਤੇ ਦੇਖੋ ਇੱਕ ਤਾਂ ਸਾਨੂੰ ਫੈਦਾ ਵੀ ਐ।
ਹੂੰ।
ਮਤਲਬ ਇੱਕ ਸੈ਼ਰ ਤੋਂ ਦੂਜੇ ਸੈ਼ਰ ਜਾਣਾ ਹੋਂਦਾ ਐ, ਕਈ ਵਾਰ ਸਾਡੇ ਕੋਲ ਵਾਹੀ ਕਲ ਨਈ ਹੋਂਦਾ। ਤੇ, ਆਪਾਂ ਪਬਲਿਕ-ਟ੍ਰਾਂਸਪੋਰਟ ਯੂਜ਼ ਕਰਕੇ ਬੱਸ ਵਗੈਰਾ ਤੇ ਵੀ ਚਲੇ ਜਾਂਨੇ ਆਂ।
ਹਾਂਜੀਂ।
ਆਪਣੇ ਤੇ ਦੇਖੋ ਆਪਾਂ ਗੱਡੀ ਤੇ ਜਾਵਾਂਗੇ ਤੇ, ਓ ਪੋਲਊਸ਼ਨ ਵੀ ਫੈਲਦੈ।
ਹਾਂਜੀ ਹਾਂਜੀ, ਅੱਜ ਕੱਲ ਦੀ ਦੇਖੋ ਮੈਂਗਾਈ ਵੀ ਚ ਪੈਟਰੋਲ ਦੇਖੋ ਕਿੰਨਾ ਮੈਂਗਾ ਐ।
ਮੈਂਗਾ ਹੋ ਗੇਆ। ਹਾਂਜੀ।
ਹੂੰ।
ਓਈ ਤੇ। ਕੁਛ ਕੋਲੇਜ ਵਗੈਰਾ ਜਾਣਾ ਹੋਏ ਬੱਚੈਆਂ ਨੇ, ਕਈ ਬੱਸਾਂ ਤੇ ਈ ਜਾਂਦੇ ਐ।
ਹਾਂਜੀ ਹਾਂਜੀ।
ਹੁਨ ਸਕੂਲ ਦੀਆਂ ਬੱਸਾਂ ਲੱਗੀਆਂ ਹੋਈਆਂ ਨੇ, ਬੱਚੇਆਂ ਨੇ ਸਕੂਲ ਜਾਣਾ ਹੁੰਦਾ ਤੇ ਬੱਸਾਂ ਚ ਅ ਜਾਂਦੇ ਨੇ।
ਹਾਂਜੀ, ਏ ਤਾਂ ਹੈ ਹੁਣ ਜਿਵੇਂ ਪਬਲਿਕ ਟਰਾਂਸਪੋਰਟ ਦੇ ਫਾਏਦੇ ਵੀ ਨੇ। ਤੇ ਨੁਕਸਾਨ ਵੀ ਨੇ, ਹੁਣ ਫਾਇਦਾ ਇਹ ਐ ਕਿ ਉ ਜਿਹੜਾ ਪ੍ਰਾਈਵੇਟ ਸ਼ ਹੈਗੇ ਆ। ਉਹਦੇ ਮੁਕਾਬਲੇ ਸਾਨੂੰ ਸਸਤਾ ਵੀ ਪੈਂਦਾ, ਪੈਟਰੋਲ ਡੀਜ਼ਲ ਦੇ ਖਰਚੇ ਬੱਚਦੇ ਨੇ।
ਬਿਲਕੁਲ ਜੀ ਬਿਲਕੁਲ ਇਹ ਤੇ ਹੈ ਈ ਐ ਜੀ।
ਵਾਤਾਵਰਨ ਲਈ ਵੀ ਚੰਗਾ, ਜਿਵੇਂ ਹੁਣ ਜੇਕਰ ਪੰਜਾਹ ਲੋਕ ਨੇ ਤਾ ਨਈ ਤਾਂ ਜੇ ਆਪਣੀਆਂ ਅੱਡ ਅੱਡ ਵੱਖਰੀਆਂ ਚੀਜ਼ਾਂ ਦੇਖੋ ਅਪ ਲੈ ਕੇ ਜਾਣਗੇ। ਫੇਰ ਉਹਨਾ ਖ਼ਰਚਾ ਵੀ ਵਧੂਗਾ, ਪੋਲਿਊਸ਼ਨ ਵੀ ਵਧੇਗਾ।
ਹਾਂਜੀ-ਹਾਂਜੀ, ਇਹ ਤੇ ਹੈ ਈ ਐ।
ਐਵੇਂ ਇਹ ਐ ਇੱਕੋ ਜਗ੍ਹਾ ਤੇ ਫੇਰ ਦੇਖੋ ਹੋ ਜਾਂਦੇ ਐ।
ਹਾਂ, ਹੁਣ ਜਿਵੇਂ ਕਿਸੀ ਨੇ ਟ੍ਰਿਪ ਤੇ ਜਾਣਾ ਜਾਂ ਗੁਰਦੁਆਰਾ ਸਾਹਿਬ ਜਾਣਾ ਆਪਾਂ ਨੇ ਆਪਾਂ ਦਾ ਇੱਕ ਗਰੁੱਪ ਬਣਿਆ ਹੁੰਦਾ ਹੁਣ ਅਲੱਗ ਅਲੱਗ ਗੱਡੀਆਂ ਚੱਕਣ ਦੀ ਬਜਾਏ ਅਸੀਂ ਇੱਕੋ ਗੱਡੀ ਕਰਦੇ ਆ। ਉਹਦੇ ਵਿੱਚ ਇੱਕ ਤਾਂ ਪੈਸੇ ਬਚਦੇ ਐ ਦੂਜਾ ਸਾਨੂੰ ਸਹੂਲੀਅਤ ਵਧੀਆ ਮਿਲ ਜਾਂਦੀ ਐ, ਜਲਦੀ ਪਹੁੰਚ ਜਾਂਨੇ ਆ।
ਹੁਣ ਇਹ ਐ ਕਿ ਫਿਰ ਜੇ ਅੱਡ ਅੱਡ ਸਾਰੇ ਲੈ ਕੇ ਜਾਣਗੇ, ਆਪਣੀ-ਆਪਣੀ ਪ੍ਰਾਈਵੇਟ ਚੀਜ਼ਾਂ ਲੈ ਕੇ ਕੇ ਜਾਣਗੇ, ਤੇ ਇੱਕ ਤਾਂ ਟ੍ਰੈਫਿਕ ਵੀ ਵਧੂਗਾ।
ਵਧੂਗਾ, ਬਿਲਕੁਲ ਜੀ ਬਿਲਕੁਲ।
ਇਹਦੇ ਨਾਲ ਟ੍ਰੈਫਿਕ ਵੀ ਦੇਖੋ ਘੱਟਦਾ, ਨਈ ਤਾਂ ਜਿਨਾਂ ਨੇ ਜਾਣਾ ਹੁੰਦਾ ਜਲਦੀ, ਉਹ ਵੀ ਲੇਟ ਹੋ ਜਾਂਦੇ ਨੇ।
ਹੋ ਜਾਨੇ ਆ, ਸਹੀ ਗੱਲ ਐ ਇਹ ਤੇ ਬਿਲਕੁਲ ਸਹੀ ਗੱਲ ਐ।
ਹੂੰ,
ਹੁਣ ਦੇਖੋ, ਸਰਕਾਰ ਨੇ ਸਾਡੇ ਲਈ ਕਿੰਨੀ ਸਹੂਲੀਅਤ ਕਰਤੀ ਜਨਾਨੀਆਂ ਲਈ। ਲੇਡੀਸ਼ ਲਈ। ਕਿੰਨੀ ਸਹੂਲੀਅਤ ਹੋ ਗਈ, ਸ ਆਧਾਰ ਕਾਰਡ ਤੇ ਅਸੀਂ ਜਿੱਥੇ ਮਰਜੀ ਪੰਜਾਬ 'ਚ ਜਾ ਸਕਦੇ ਆ।
ਹਾਂਜੀ-ਹਾਂਜੀ, ਇਹ ਤਾਂ ਐ, ਹੁਣ ਇਹ ਇਹਨਾਂ ਦਾ ਵੀ ਐ ਕਿ ਜੇ ਅਸੀਂ ਕਿਤੇ ਜਲਦੀ ਜਾਣਾ, ਇਹ ਤਾਂ ਟੈਮ ਟੂ ਟੈਮ ਆਪਣੇ ਆਦ ਦੇ ਆ, ਉਹਨਾਂ ਦਾ ਟਾਈਮ ਵੀ ਹੁੰਦਾ ਰੁਕਣ ਦਾ, ਸਾਡੇ ਕਰਕੇ ਤਾਂ ਰੁਕੇ ਗੀ ਨੀ।
ਨਈ ਜੀ ਨਈ, ਇਹ ਤੇ ਹੈ ਈ ਐ।
ਹਾਂਜੀ,
ਹਾਂ,
ਹੁਣ ਜਿਵੇਂ ਟ੍ਰੇਨ ਐ ਟ੍ਰੇਨ ਵੀ ਦੇਖੋ, ਉਹਨਾ ਦਾ ਉਹਦਾ ਆਪਣਾ ਟਾਈਮ ਐ।
ਹਾਂਜੀ,
ਬਿਲਕੁਲ ਜੀ।
ਪ੍ਰਾਈਵੇਟ ਦਾ ਇਹ ਜੇ ਅਸੀਂ ਕਿਤੇ ਵੀ ਜਾਣਾ ਆਪਣੀ ਮਰਜ਼ੀ ਨਾਲ ਜਿੱਥੇ ਮਰਜ਼ੀ ਕੀ ਖੜਾ ਸਕਦੇ ਆ?
ਹੂੰ,
ਜਿੱਥੇ ਮਰਜ਼ੀ ਰੋਕ ਸਕਦੇ ਆ, ਸਾਨੂੰ ਕੋਈ ਕੰਮ ਐ। ਤੇ ਜਿਹੜੇ ਪਬਲਿਕ ਆਲੇ ਐ ਉਹ ਨੀ ਉਹ ਨੀ।
ਹਾਂ। ਉਹਨਾਂ ਨੇ ਤੇ ਜ ਜਿੱਥੇ ਉਹਨਾਂ ਦਾ ਸਟੋਪ ਹੈਗਾ ਉੱਥੇ ਹੀ ਖੜੇਗੇ। ਸਾਡੇ ਕਰਕੇ ਕੋਈ ਜਗ੍ਹਾ ਤੇ ਉਹ ਖੜੇ ਨੀ ਹੋਏਗੇ ਜਿੱਥੇ ਉਹਨਾਂ ਨੇ ਰੁਕਣਾ ਹੋਏਗਾ।
ਹਾਂਜੀ ਹਾਂ।
ਫੈਦੇ ਵੀ ਨੇਂ ਜੀ, ਨੁਕਸਾਨ ਵੀ ਨੇ। ਕਈ ਵਾਰ ਆਪਾਂ ਟੈਮ ਚ ਕਿੱਥੇ ਪੋਂਚਣਾ ਹੁੰਦਾ ਐ। ਟ੍ਰੇਨ ਤੇ ਆਪਾਂ ਜਾ ਰੇ ਹੁੰਨੇ ਆਂ। ਕਿਸੀ ਕਿਸੀ ਦੇ ਘਰ ਜਾਂ ਆਪਾਂ ਕਿਸੇ ਗੁਰਦੁਆਰਾ ਸਾਹਿਬ ਜਾਣਾ ਹੁੰਦਾ ਐ, ਆਪਾਂ ਟੈਮ ਸਿਰ ਪੋਂਚਣਾ ਹੁੰਦਾ ਐ। ਤੇ ਕਈਂ ਵਾਰ ਓ ਟ੍ਰਰੇਨ ਲੇਟ ਹੋ ਜਾਂਦੀ ਐ।
ਹਂ।
ਘੰਟਾ-ਘੰਟਾ, ਦੋ-ਦੋ ਘੰਟੇ ਲੇਟ ਹੋ ਜਾਂਦੀ ਏ, ਸਾਡਾ ਫੇਰ ਨੁਕਸਾਨ ਹੋ ਜਾਂਦਾ ਓਸ ਚਿਨ
ਹਾਂਜੀ ਹਾਂ ਓ ਤਾਂ ਹੈ ਈ ਆ ਹੁਣ ਜਿਵੇਂ ਪਬਲਿਕ ਟਰਾਂਸਪੋਰਟ ਗੰਦੀਆਂ ਬਹੁਤ ਨੇ। ਲੋਕ ਕੀ ਗੰਦੇ ਕਰਦੇ ਨੇ ਆਪਾਂ ਸਰਕਾਰ ਨੂੰ ਤਾਂ ਕੈਅ ਸਕਦੇ ਨੀਂ। ਹੁਣ ਜੇਕਰ ਪਬਲਿਕ ਟਰਾਂਸ ਪੁੰਡ ਨੂੰ ਹੋਰ ਸਾਫ-ਸੁਥਰਾ ਸੁਰੱਖਿਅਤ ਤੇ ਇਸ ਸਮੇਂ ਦਾ ਪਾਬੰਦ ਬਣਾਇਆ ਜਾਵੇ।
ਹਾਂ, ਹਾਂ।
ਆਪਣੇ ਆਪ ਪ੍ਰਾਈਵੇਟ ਗੱਡੀਆਂ ਛੱਡ ਕੇ ਈ ਇਦੇ ਵੱਲ ਈ ਆਣਗੇ।
ਬਿਲਕੁਲ, ਜੀ ਬਿਲਕੁਲ।
ਹਂ।
ਓ ਤੇ ਹੈ ਹੀ ਐ, ਹੁਣ ਤੁਸੀਂ ਇਹ ਦੇਖਲੋ ਪਬਲਿਕ ਟਰਾਂਸਫਰ ਅ ਆ ਸਾਡੇ ਕੋਲ ਹਰ ਘਰ ਚ ਜਿੰਨੇ ਮੈਂਬਰ ਓਨੇਂ ਵਾਈਕਲ ਨੇ ਠੀਕ ਐ। ਓ ਉਸ ਤੋਂ ਬਾਅਦ ਬੱਚਿਆਂ ਨੂੰ ਹੁਣ ਆਪਾਂ ਸਕੂਲ ਵਾਸਤੇ ਮਨਾਂ ਕੀਤਾ ਹੋਇਆ ਕਿ ਅਠਾਰਾਂ ਸਾਲ ਤੋਂ ਘੱਟ ਦੇ ਬੱਚੇ ਕੀ ਕੈਂਦੇ ਨੇ ਸਕੂਲ ਚ ਵਾਈਕਲ ਨਈਂ ਲੈ ਕੇ ਆਣੀਆਂ। ਅਸੀਂ ਬੱਚੇ ਫੇਰ ਵੀ ਲੈ ਕੇ ਜਾਂਦੇ ਨੇ। ਓ ਸਕੂਲ ਚ ਨੀਂ ਖੜ੍ਹਿਆ ਕਰਦੇ, ਬਾਰ ਕਿੱਥੇ, ਕਿਸੇ ਸ਼ੋਪ ਤੇ ਕਿਸੇ ਦੇ ਘਰ ਓਥੇ ਖੜੀ ਕਰਦੇ। ਦਿੰਨੇ।
ਹਂ।
ਏਈ ਅਸੀਂ ਅ ਸਕੂਲਾਂ ਦੀ ਬੱਸਾਂ ਤੇ ਭੇਜੀਏ। ਤੇ ਸਾਨੂੰ ਫੈਦਾ ਵੀ ਐ ਕਿਉਂਕਿ ਹੁਣ ਤੇ ਅੱਜ-ਕਲ ਸਰਕਾਰ ਨੇ ਜੀ ਪੀ ਆਰ ਐੱਸ ਲਗਾਤਾ। ਆਪਾਂ ਸਾਨੂੰ ਪਤਾ ਚੱਲਦਾ ਰੈਂਦਾ ਐ ਕਿ ਕੇੜੀ ਚੀਜ਼ ਕਿੱਥੇ ਓ ਗੱਡੀ ਪੋਂਹਚ ਗਈ ਐ, ਬੱਸ ਕਿੱਥੇ ਪੋਂਚ ਗੀ ਐ।
ਹਂ। ਹਾਂਜੀ-ਹਾਂਜੀ।
ਇਹਦੇ ਇਸ ਗੱਲ ਦੇ ਫਾਇਦੇ ਵੀ ਨੇਂ ਥੋੜੇ ਬੋਤੇ ਤੇ ਸਾਨੂੰ
ਏ ਤਾਂ ਹੈ ਈ ਐ। ਕਿ ਹੁਣ ਆ ਜਿਵੇਂ ਟੈਕਨੋਲੋਜੀ ਵਿੱਚ ਵੀ ਦੇਖੋ ਬਦਲਾਅ ਹੋ ਗਿਆ। ਅੱਜ-ਕਲ ਲੋਕ ਇਲੈਕਟ੍ਰੋਨਿਕ ਕਾਰਾਂ ਸ ਕੂਟਰ ਵਗੈਰਾ ਵਰਤਦੇ ਨੇਂ। ਪ੍ਰਦੂਸ਼ਣ ਵੀ ਵੈਸੇ ਘੱਟ ਹੋ ਰਿਆ ਖਰ ਪੈਟਰੋਲ ਦਾ ਖਰਚਾ ਵੀ ਬਚਦਾ।
ਬਿਲਕੁਲ-ਬਿਲਕੁਲ। ਹੁਣ ਹਰ ਇੱਕ ਚੀਜ਼ ਗੱਡੀਆਂ ਵੀ ਦੇਖੋ ਇਲੈਕ ਟ੍ਰੋਨਿਕ ਆ ਗਈਆਂ ਹਰ ਇੱਕ ਚੀਜ਼ ਇਲੈਕਟ੍ਰੋਨਿਕ ਆ ਗਈ।
ਪਰ ਏ ਐ ਕਿ ਏ ਹਰ ਇੱਕ ਬੰਦਾ ਨਈਂ ਖਰੀਦ ਸਕਦਾ।
ਨਈਂ ਜੀ ਨਈਂ, ਹਾਂਜੀ।
ਹੁਣ ਏ ਜਿਨ੍ਹਾਂ ਕੋਲ ਦੇਖੋ, ਹੈਗੀ ਏ ਇਨਕਮ ਜਿਨ੍ਹਾਂ ਦੀ ਜ਼ਿਆਦਾ ਐ ਤੇ ਓ ਤਾਂ ਖਰੀਦ ਸਕਦੇ ਨੇਂ। ਪਰ ਆਮ ਲੋਕ ਤਾਂ ਫਿਰ ਪਬਲਿਕ ਟਰਾਂਸਪੋਰਟ ਹੀ ਵਰਤਦੇ ਨੇਂ।
ਬਰਤਦੇ
ਹਂ।
ਹੁਣ ਅੱਜ-ਕਲ੍ਹ ਬੱਚਿਆਂ ਨੀ ਕੋਲਜ ਕਈ ਪਿੰਡਾਂ ਚ ਅ ਕੋਲੇਜ ਦੂਰ ਨੇ
ਹੂ
ਦਸ-ਦਸ, ਪੰਦਰਾਂ- ਪੰਦਰਾਂ ਕਿਲੋਮੀਟਰ ਦ ਦੂਰ ਨੇ ਹੁਣ ਉਹ ਬੱਚੇ ਪਬਲਿਕ ਟ੍ਰਾਂਸਪੋਰਟ ਈ ਯੂਜ ਕਰਦੇ ਨੇ, ਹੁਣ ਬੱਸ
ਹਾਂਜੀ। ਪਰ ਹੁਣ ਨਾ ਦੇਖੋ ਜਿਹੜੇ ਵੱਡੇ-ਵੱਡੇ ਸ਼ਹਿਰ ਨੇ ਨਾ ਉਹਨਾਂ ਵਿੱਚ ਵੀ ਫ ਅ ਨੇ ਜਿਵੇਂ ਈ ਬੱਸੀਸ ਇਲੈਕਟ੍ਰੋਨਿਕ ਬੱਸ ਤਾਂ ਇਹ ਵੀ ਚਲਾਤੀਆਂ, ਈ ਰਿਕਸ਼ਾ ਅ ਈ ਬੱਸਾਂ ਵਗੈਰਾ, ਸਾਰਾ ਕੁਛ ਉਹਨਾਂ ਨੇ ਚਲਾ ਤ ਸੌਖਾ ਵੀ ਐ ਨਾਲੇ ਸਸਤਾ ਵੀ ਐ
ਬਿਲਕੁਲ ਜੀ- ਬਿਲਕੁਲ।
ਹੂੰ, ਨਾਲੇ ਪੋਲਿਊਸ਼ਨ ਨੀ ਫੈਲਦਾ।
ਹਾਂਜੀ-ਹਾਂਜੀ।
ਉਹੀ ਤਾਂ ਹੈ।
ਹੂੰ ਤੁਸੀਂ ਦੀਦੀ ਕਿਵੇਂ ਯੂਸ ਪਬਲਿਕ ਟਪੋਰਟ ਯੂਸ ਕਰਦੇ ਹੋ ਆਪਾਂ ਆਪ ਈ ਦੀ? ਚਲੇ ਜਾਂਦੇ ਆ, ਬਾਹਰ ਵਗੈਰਾ ਜਾਣਾ ਹੁੰਦਾ ਤੇ
ਜਦੋਂ ਹਾਂਜੀ ਜਦੋਂ ਸਾਨੂੰ ਜ਼ਿਆਦਾ ਮੀਨਜ਼ ਜਲਦੀ ਜਾਣਾ ਹੁੰਦਾ ਫਿਰ ਤਾਂ ਆਪਣੇ ਵਹੀਕਲ ਤੇ ਈ ਜਾਈਦਾ
ਹਾਂਜੀ।
ਜੇ ਕਿਤੇ ਦੂਰ ਵਗੈਰਾ ਜਾਣਾ ਫੇਰ ਪਬਲਿਕ ਵਾਲੇ ਤੇ ਜਾਈਦਾ ਜੀ। ਹੁਣ ਇੰਨੇ ਦੂਰ ਜੇ ਲੈ ਕੇ ਵੀ ਜਾਵਾਂਗੇ ਆਪਣੇ ਵਹੀਕਲ ਨੂੰ ਫੇਰ ਪੈਟਰੋਲ ਵੀ ਓਨਾ ਈ ਲੱਗੇਗਾ
ਬਿਲਕੁਲ-ਬਿਲਕੁਲ ਇਹ ਤੇ ਹੈ ਈ ਐ।
ਹਾਂਜੀ, ਤੇ ਨਾ ਨਈ ਅਫੋਰਡ ਕਰ ਪਾਈਦਾ ਫਿਰ ਪਬਲਿਕ ਟਰਾਂਸਪੋਰਟ ਹੀ ਬੈਸਟ ਰਹਿੰਦੀ ਐ, ਪਰ ਮੈਂ ਦੇਖ ਕ ਲੋਕ ਨਾ ਖਾ-ਪੀ ਕੇ ਪਬਲਿਕ ਟਰਾਂਸਪੋਰਟ ਚ ਬਹੁਤ ਗੰਦ ਪਾਦੇ ਨੇ
ਗੰਦ ਪਾਦੇ ਸਹੀ
ਜਿਹੜੇ ਆਪਾਂ ਆਪਣੀ ਚੀਜ਼ ਨੂੰ ਤਾਂ ਸਾਫ਼ ਰੱਖਦੇ ਆ ਪਰ ਸਾਡਾ ਇਹ ਵੀ ਫਰਜ਼ ਵੀ ਬਣਦਾ ਐ ਕੀ ਸਾਨੂੰ ਉਹ- ਉਹ ਵੀ ਸਾਫ-ਸੁਥਰੀ ਰੱਖਣੀ ਚਾਈਦੀ ਐ, ਕਿਉਂਕਿ ਸਰ-ਸਰਕਾਰ ਨੇ ਚਲਾਈ ਤਾਂ ਸਾਡੇ ਵਾਸਤੇ ਈ ਐ ਨਾ
ਸਾਡੇ ਵਾਸਤੇ ਹਾਂਜੀ।
ਹਮ
ਇਹ ਤੇ ਹੈ ਈ ਐ, ਸਾਨੂੰ ਈ ਫਾਇਦਾ ਉਹਦਾ
ਹਾਂਜੀ-ਹਾਂਜੀ।
ਪਹਿਲੇ ਦੇ ਲੋਕੀ ਵੀ ਤਾਂ ਜਾਂਦੇ ਈ ਸੀ। ਸਾਰੇ ਪਬਲਿਕ ਟ੍ਰਾਂਸਪੋਰਟ ਯੂਜ ਕਰਦੇ ਸੀ।
ਹੁਣ ਇਹ ਹੈ ਕਿ ਸਾਨੂੰ ਇਹ ਨੀ ਹੈ ਕਿ ਸਾਨੂੰ ਆਪ ਡਰਾਈਵ ਕਰਕੇ ਜਾਣਾ ਪੈਦਾ। ਹੁਣ‌ ਜਿਵੇਂ ਮ ਮੈਟਰੋ ਵਗੈਰਾ ਵੱਡੇ-ਵੱਡੇ ਸ਼ਹਿਰਾਂ ਚ ਮੈਟਰੋ ਚੱਲੀਆਂ ਹੋਈਆਂ ਨੇ ਇਹ ਹੈ ਕਿ ਹੁਣ ਅਸੀਂ ਡਰਾਈਵਿੰਗ ਤੋਂ ਵੀ ਮੁਕਤ ਆ
ਹਾਂ
ਤੇ ਏ ਐ, ਫਿਰ ਅਸੀਂ ਨਾਲੇ ਜਦੋਂ ਜਾਣਾ ਹੁੰਦਾ ਐ। ਕਈ ਵਾਰੀ ਤਿਰ ਕੋਈ ਬੱਚੇ ਨੇ, ਤੇ ਉਹਨਾਂ ਦੇ ਪੇਪਰ ਵਗੈਰਾ ਹੁੰਦਾ ਜੇ ਉਹ ਆਪ ਚਲਾ ਕੇ ਲੈ ਜਾਣਗੇ ਫੇਰ ਆਪਣੇ ਤਿਆਰੀ ਵੀ ਨੀ ਕਰ ਸਕਦੇ, ਐਵੇਂ ਬੱਚੇ ਤਿਆਰੀ ਵੀ ਕਰ ਸਕਦੇ ਨੇ।
ਹਾਂਜੀ-ਹਾਂਜੀ, ਮੈਂ ਕਈ ਸਕੂਲਾਂ ਦੇ ਬੱਚੇ ਦੇਖੇ ਆ। ਉਹ ਆਟੋ ਵਗੈਰਾ 'ਚ ਬੈਠੇ ਜਾ ਰਹੇ ਹੁੰਦੇ ਨੇ, ਪਰ ਉਹਨਾਂ ਨੇ ਬੁੱਕਾਂ ਖੋਲੀਆਂ ਹੁੰਦੀਆਂ, ਪੜ ਪੜਦੇ ਹੋਏ ਜਾ ਰਹੇ ਹੁੰਦੇ।
ਹਾਂਜੀ-ਹਾਂਜੀ।
ਫਾਇਦਾ ਈ ਐ, ਅਗਲੇ ਪੜਦੇ-ਪੜਦੇ ਹੋਏ ਜਾ ਰਹੇ ਨੇ ਅਪਣੇ ਪੇ ਪੇਪਰ ਦੀ ਤਿਆਰੀ ਕਰਦੇ ਹੋਏ ਜਾ ਰਹੇ ਨੇ, ਇਹ ਪਿੱਛੇ ਨੀਟ ਦਾ ਪੇਪ ਪੇਪਰ ਹੋਇਆ ਸੀ, ਸਰਕਾਰ ਨੇ ਫ੍ਰੀ ਬੱਸਾਂ ਚਲਾਤੀਆਂ ਬੱਚਿਆਂ ਲਈ।
ਹਾਂਜੀ-ਹਾਂਜੀ, ਹੁਣ ਤਾਂ ਦੇਖੋ ਕਈ ਹਾਦਸੇ ਇਹੋ ਜੇ ਨੇ, ਕਹਿੰਦੇ ਨੇ ਕਈ ਆੰਕੜੇ ਇਹੋ ਜਿਹੇ ਦੱਸਦੇ ਨੇ ਕਿ ਪ੍ਰਾਈਵੇਟ ਜਿਹੜੇ ਹੈਗੇ ਨੇ ਵਾਹਨ ਉਹਨਾਂ ਦੇ ਹਾਦਸੇ ਪਬਲਿਕ ਟਰਾਂਸਪੋਰਟ ਦੇ ਨਾਲੋਂ ਜ਼ਿਆਦਾ ਹੋ ਰਹੇ ਨੇ।
ਫਾਇਦਾ ਨਹੀਂ, ਹਾਂਜੀ-ਹਾਂਜੀ, ਬਿਲਕੁਲ ਸਹੀ ਕਹਿ ਰਹੇ ਓ ਤੁਸੀਂ।
ਅੱਜ-ਕੱਲ ਬੱਚੇ ਵੀ ਦੇਖੋ ਬਹੁਤ ਤੇਜ਼ ਚਲਾ ਰਹੇ ਨੇ।
ਚਲਾ ਰਹੇ, ਅੱਛਾ ਉਹਨਾਂ ਨੇ ਕੰਨਾਂ'ਚ ਹੈਡਫੋਨ ਲਾਏ ਹੁੰਨੇ ਆ। ਕਈਆ ਫੋਨ ਤੇ ਗੱਲ ਕਰਦੇ ਹੋਏ ਜਾ ਰਹੇ ਹੁੰਦੇ ਐ, ਉਹਨਾ ਨੂੰ ਪਿੱਛੋਂ ਹੋਰ ਦਾ ਨੀ ਪਤਾ ਚੱਲਦਾ, ਕੁਛ ਚੀਜ਼ ਦਾ ਪਤਾ ਨੀ ਚੱਲਦਾ, ਫਿਰ ਉਹਦੇ ਨਾਲ ਐਕਸੀਡੈਂਟ ਵੱਧਦੇ ਜਾ ਰਹੇ ਨੇ।
ਇਹ ਤਾਂ ਹੈ ਈਆ, ਮੈਨੂੰ ਨਾ, ਦੇਖ ਨਾ ਮੈਨੂੰ ਕੋਲ ਆ ਰਹੀ ਆ।
ਠੀਕ ਐ ਜੀ, ਠੀਕ ਐ, ਠੀਕ, ਓਕੇ, ਠੀਕ ਜੀ ਸਸਰੀਕਾਲ ਜੀ।
ਚੱਲਦੀ